ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕਿੱਦਾਂ।
ਵਧੀਆ ਤੁਸੀਂ ਸੁਣਾਓ ਸਤਿ ਸ਼ੀ ਅਕਾਲ ਜੀ।
ਹੋਰ ਤੁਸੀਂ ਸੁਣਾਓ ਸਕੂਲ-ਸਕੂਲ ਨੀ ਜਾਂਦੇ ਜਾਂ ਕੋਲਜ
ਕੋਲੇਜ ਜਾਂਦੇ ਹੋੁਣ ਸਕੂਲ ਕੰਪਲੀਟ ਹੋ ਗਿਆ ਬੜੀ ਯਾਦ ਆਂਦੀ ਹੈ ਸਕੂਲ ਦੀ ਕੋਲੇਜ ਵਿੱਚ
ਲਾਸਟ -ਲਾਸਟ ਈਅਰ ਹੀ ਹੋਣਾ ਕੋਲਜ ਦਾ
ਹਾਂ ਲਾਸਟ ਈਅਰ ਹੀ ਏ।
ਹਾਂਜੀ
ਜੋ ਸਕੂਲ ਹੈ ਮਜੇ ਉਹ ਕੋਲਜ 'ਚ ਨਹੀਂ ਆਂਦ
ਉਹ ਕੋਲੇ ਕੋਲੇਜ 'ਚ ਕਿੱਥੇ ਨੇ ਗਏ ਨੀ ਕਿੱਥੇ ਘੁੰਮਣ ਛੁੱਟੀਆਂ 'ਚ ਛੁੱਟੀਆਂ 'ਚ ਘੁੰਮਣ ਨੀ ਗ ਕਿੱਥੇ
ਗਏ ਸੀ ਰਿਸ਼ੀਕੇਸ਼ ਗਏ ਸੀ ਰਿਸ਼ੀਕੇਸ਼ ਹਾਂਜੀ।
ਕੀ-ਕੀ ਹੈਗਾ।
ਉਧਰ ਬੜੀ ਵਧੀਆ ਜਗ੍ਹਾ ਹੈਗੀ ਹੈ ਘੁੰਮਣ ਦੀ। ਬੜੀ ਵਧੀਆ ਜੇਗਾਾਏ।
ਕਲੀ ਵੀਏ।
ਗਲੀਆਂ ਮੈਨੂੰ ਨ ਪਤਾ ਮੈਂ ਪਹਿਲੀ ਪਹਿਲੀ ਵਾਰ ਗਿਆ ਸੀ ਉੱਥੇ
ਅੱਛਾ ਹੋਰ ਰੋਟੀ ਰੂਟੀ ਖਾ ਲਈ। ਨਾ ਰੋਟੀ ਰੋਟੀ ਖਾ ਲਈ। ਆਪਾਂ ਵੀ ਖਾ ਲਈ ਪਾਰਾ।
ਰੋ
ਅੱਛਾ ਆਪਾਂ ਪਾਰਕ ਚ ਹੈਗੇ ਹਾਂ।
ਅੱਛਾ ਸਕੂਲ ਜਾਂਦੇ ਉਹ ਨਹੀਂ ਜਾਂਦੇ?
ਕੋਲੇਜ ਦਾ ਲਾਸਟ ਈਅਰ ਹੈਗਾ ਵੀ ਬਸ।
ਅੱਛਾ ਹੁਣ ਤੇ ਛੁੱਟੀਆਂ ਪਈਆਂ ਹੋਣੀਆਂ ਕੋਲੇਜ ਦੀ।
ਹਾਂਜੀ -ਹਾਂਜੀ ਛੁੱਟੀਆਂ ਪਈਆਂ ਦੀਆਂ ਕੋਲੇਜ ਦੀ ਹੋਰ ਕੀ ਕਰੀਏ? ਹਾਂਜੀ,
ਤੇ
ਹਾਂਜੀ -ਹਾਂਜੀ ਅਗਸਤ ਇੰਨੇ ਹੀ ਖੁੱਲਣਗੇ। ਹਾਂ ਫਾਈਲਾਂ ਇਨੀ ਦਿੱਤੀਆਂ ਨੇ ਕੋਲੇਜ ਆਲਿਆਂ ਨੇ ਬਣਾਈ ਹੈਣੀ।
ਹੁਣ -ਹੁਣ ਵਿਹਲੇ ਘੁੰਮ ਰਹੇ ਹੋਃ
ਹਾਂਜੀ ਸੈਰ ਕ ਕਰਦੇ ਪਏ ਰੋਟੀ ਖਾਕੇ ਹੋਰ ਕੀ?
ਅੱਛਾ,
ਪਾਈਲਾਂ ਦਿੱਤੀਆਂ ਨੇ ਬਸ ਕੋੋਲੇਜ ਆਲਿਆਂ ਨੇ ਹੋਰ ਬਣਾਈ ਤਾ ਹੈ ਨਹੀਂ।
ਅੱਛਾ ਰੋਟੀ ਰੂਟੀ ਖਾ ਲਈ ਕੇ?
ਹਾਂਜੀ ਤੁਸੀਂ ਖਲਾ ਦੀ?
ਮੈਂ ਖਾਲ ਮੈਂ ਘੁੰਮਣ ਆਇਆ ਪਾਰਕ ਚ। ਸੈਰ ਕਰਾ ਥੋੜੀ ਜੀ ਤੁਸੀਂ ਸੁਣਾਓ? ਅੱਸੀ ਆਲੂ ਬਣਾਏ ਸੀ ਸੁੱਕੇ ਆਲੂ ਬਣਾਏ ਸੀ ਸੁੱਕੇ।
ਅੱਛਾ, ਅ ਅੱਛਾ -ਅੱਛਾ ਹੋਰ ਤੁਹਾਡੇ!
ਹੋਰ ਮੌਸਮ ਵਧੀਆ ਬੜਾ।
ਦੋ ਮੈ ਮੈਨੂੰ ਉਤਰਾਂ ਦੋ ਬਈ।
ਚੁਲ੍ਹਾ ਚੋੂਲ ਰਹੇ ਹੋਗੇ
ਹਾਂਜੀ!
ਝੂਲਾ ਝੂਲ ਰਹੇ ੳ?
ਹੈਲੋ ਹਲਜੀ ਲਾ ਗ
ਹਾਂਜੀ
ਹੈਲੋ ਹਾਂਜੀ, ਰੋਟੀ ਰੋਟੀ ਖ ਲਈ ਸੈਰ ਕਰਦੇ ਪਏ ਗਏ ਹੁਣ?
ਖਾਲ ਖਾਲੀਏ ਖ ਲਈ ਏ।
ਹਾਂਜੀ -ਹਾਂਜੀ
ਤੁਸੀਂ ਕਾਰ ਲੈਣੀ ਆ ਕੇ?
ਨਹੀਂ ਕਹਿੰਦੇ ਤੇ ਪਏਸੀ ਹੁਣ ਲਵਾਂਗੇ ਤੇ ਹੈ ਹੁਣ ਪਤਾ ਨਹੀਂ।
ਅੱਛਾ
ਤੁਸੀਂ ਵੀ ਲੈਣੀ ਹੈਗੀ ਤੁਸੀਂ ਵੀ?
ਸਾਡੇ ਕੋਲ ਹੈਗੀ ਏ ਪਹਿਲੇੇ ਦੀ ਹੁਨ ਲਵਾਂਗੇ ਹੁਣ ਤੇ ਹੋਰ ਲੈਣੀ ਹੈ ਕਾਰ ਵੈਸੇ ਟੋਪ ਮੋਡਲ।
ਦੋਨੋ ਇਕੱਠੇ ਹੀ ਚੱਲਾਂਗੇ ਨਾ ਲੈਣ ਫਿਰ ਸਸਤੀਆਂ ਮਿਲ ਜਾਣਗੀਆਂ।
ਹਾਂਜੀ ਤੁਸੀਂ ਸਾਡੇ ਸ਼ਹਿਰ ਚ ਆ ਜਾਣਾ।
ਹਾਂਜੀ ਆਇਓ ਕਦੀ ਘਰ ਲਾਇੳ ਚੱਕਰ।
ਆਉਗੇ ਕੋਈ ਨੀ ਜੇ ਤੁਹਾਡਾ ਘਰ ਪਤਾ ਲੱਗੇ।
ਹਾਂਜੀ ਆਓ ਤੁਡੇ ਸ਼ਹਿਰ ਇੱਥੇ ਆਓ ਫਿਰ। ਤੁਾਨੂੰ ਕਰਾਉਦੇ ਹਾਂ ਸੈਰ। ਹਾਂਜੀ ਹੋਰ ਕੋਲਜ ਦੀ ਫੀਸ ਫੂਸ ਕਿੰਨੀ ਏ?
ਫੀਸ ਵੀਹ ਹਜ਼ਾਰ ਹੈਗੀ ਏ।
ਵੀਹ ਹਜ਼ਾਰ ਹਾਂਜੀ ਹੈ ਤੇ ਮਹਿੰਗੀ ਏ ਕੋਲੇਜ ਦੀਆਂ ਫੀਸਾ। ਹਾਂਜੀ ਹੈ ਤੇ ਮਹਿੰਗੀਆਂ ਕੋਲਜ ਦੀ ਫੀਸਾ ਹੁਣ ਕੀ ਕਰੀਏ।
ਹਮ-ਹਮ
ਹਾਂਜੀ ਹੋਰ ਘਰ ਬਾਰ ਠੀਕ ਸਾਰਾ।
ਹਾਂ ਠੀਕ ਹੈ।
ਵਿਆਹ ਵੀਓ ਨੀ ਕਰਾਇਆ।
ਵਿਆਹ ਤੁਹਾਡੇ ਨਾਲ ਕਰਾ ਲਈਏ।
ਵਿਆਹ ਵਿਊ ਨੀ ਕਰਾਇਆ। ਵਿਆਹ ਵਿਊ, ਫੋਨ ਆ ਰਿਹਾ ਪਿੱਛੋਂ ਕੱਟ ਦੇ। ਹਾਂਜੀ
ਹੋਰ ਹਾਂਜੀ-ਹਾਂਜੀ ਉਹ ਤੇ ਹੈ ਹੀ ਉਹ ਤੇ ਰੱਬ ਦੇ ਹਾਥ ਇਚ ਹੀ ਹੈਗਾ।
ਹਾਂਜੀ-ਹਾਂਜੀ ਜੇ ਹੋਣਾ ਹੋਜੇਗਾ ਨੀ ਹੋਣਾ ਨੀ ਹੋਏਗਾ।
ਹਾਂਜੀ ਉਹਤੇ ਰੱਬ ਦੇ ਹੱਥ ਚ ਹੀ ਹੈਗਾ ਵੇ।
ਹਾਂਜੀ ਹੋਰ ਤੁਸੀਂ ਕਿੱਧਰ ਹੋ ਗਏ ਨੀ ਕਿੱਥੇ ਛੁੱਟੀਆਂ ਚ ਘੁੰਮਣ। ਛੁੱਟੀਆਂ ਚ ਘੁੰਮਣ ਨਹੀਂ ਗਏ ਕਿੱਥੇ।
ਗਏ ਸੀ ਉੱਧਰ ਹੀ ਵਰਿੰਦਾਵਨ ਗਏ ਸੀ ਪਰ ਦੋ ਤਿੰਨ ਦਿਨ ਦਾ ਟੂਰ ਤੇ ਉਧਰੋਂ ਆਉਣ ਦਾ ਮਨ ਹੀ ਨੀ ਕਰਦਾ ਹੈ ਵਾਪਸੀ।
ਹਾਂਜ ਕਿਧਰੇ ਚਲੇ ਜਾਓ ਮਨ
ਹਾਂਜੀ ਦਰਸ਼ਨ ਤੇ ਬੜੇ ਵਧੀਆ ਹੋਏ ਨੇ ਪਰ ਆਉਣ ਦਾ ਵਾਪਸੀ ਦਾ ਮਨ ਨੀ ਕਰਦਾ ਹੈ। ਹਾਂਜੀ ਦਰਸ਼ਨ ਵਧੀਆ ਹੋਏ ਸੀ ਓਥੇ ਤੇ ਚ ਪੰਜ ਦਿਨ ਉਥੇ ਜਿੰਨੀੇ ਜਿੰਨੀ ਮਰਜ਼ੀ ਗੱਲਾਂ ਕਰਲੋ ਉੱਥੇ ਤਾਂ ਹੀ ਵੀ ਅਸਰ ਨੀ ਪੈਂਦਾ ਹੈ। ਪਰ ਇਹ ਵੀ ਆਉਣ ਦਾ ਮਨ ਨੀ ਕਰਦਾ। ਪੰਜ ਦਿਨ ਲਾ ਕੇ ਆਏਆ ਹਲੇ ਸੋਚਦੇ ਆ ਹਫ਼ਤਾ ਹੋਰ ਲਾ ਕੇ ਆਈਏ। ਹਾਂਜੀ-ਹਾਂਜੀ
ਕਿੰਨੇ ਘੰਟੇ
ਬਸ ਦਿੱਲੀ ਤੋਂ ਅੱਗੇ ਹੀ ਹੈਗਾ ਵੇ ਹੁਣ ਹੈਗਾ ਸੱਤ-ਅੱਠ ਘੰਟੇ ਦਾ। ਹੁਣ ਦਸ ਬਾਰਾਂ ਵੀ ਲੱਗ ਸਕਦੇ ਨੇ ਅਗਰ ਰੋਕ-ਰੋਕ ਕੇ ਚਲੀਏ ਰੋਕ-ਰੋਕ ਕੇ ਚਲੀਏ ਤਾ ਦਸ ਬਾਰਾ ਵੀ ਲੱਗ ਸਕਦੇ ਨੇ।
ਹਾਂਜੀ-ਹਾਂਜੀ
ਹਾਂਜੀ ਅਗਰ ਰੁਕ-ਰੁਕ ਕੇ ਚਲੀਏ ਫਿਰ ਦਸ ਬਾਰਾ ਵੀ ਲੱਗ ਸਕਦੇ ਨੇ।
ਹਾਂਜੀ-ਹਾਂਜੀ
ਹਾਂਜੀ